ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ
ਹਾਂਜੀ ਵਧੀਆ ਤੁਸੀਂ ਸੁਣਾਓ
ਬਸ ਵਧੀਆ ਤੁਸੀਂ ਸੁਣਾਓ ਕੀ ਕਰਦੇ ਸੀ ਅੱਜ ਕਿਵੇਂ ਫੋਨ ਕਰ ਲਿਆ
ਕੁਛ ਨੀ ਬਸ ਰੋਟੀ ਖਾ ਕੇ ਬੈਠੇ ਸੀ
ਅੱਛਾ
ਔਨ ਕਰੀਏ ਬ
ਹਾਂ ਸਹੀ ਕੀਤਾ ਅਸੀਂ ਵੀ ਹੁਣ ਨਹੀਂ ਰੋਟੀ ਰੋਟੀ ਖਾ ਕੇ ਵਿਹਲੇ ਹੋਏ ਆ
ਹਾਂਜੀ
ਬੱਚਿਆਂ ਨੂੰ ਸੁਵਾਉਣ ਲੱਗੇ ਸੀ ਮੈਂ ਵਿਹਲੀ ਹੋ ਕੇ ਫੋਨ ਲੈ ਕੇ ਬੈਠੀ ਸੀ ਮੈਂ ਕਿਹਾ ਕੁਛ ਕਰੀਏ ਰੀਲਾਂ ਹੀ ਵੇਖਣੀਆਂ ਸੀ ਸਵੇਲੇ ਬੈ ਕੇ
ਹਾਂ ਹੋਰ ਕੀ ਸਹੀ ਗੱਲ ਹੈ
ਹੋਰ ਟਾਈਮ ਮਿਲਦਾ ਨੀ ਇੱਧਰ ਉਧਰ ਭੱਜ ਦੌੜ ਲੱਗੇ ਲੱਗੀ ਦੀ ਆ ਥੋੜੀ ਤੇ ਹੁਣ ਥੋੜਾ ਫ੍ਰਰੀ ਹੋ ਕੇ ਬੈਠੇ ਆ
ਹਾਂਜੀ
ਹਾਂ ਹੋਰ ਸੁਣਾਓ
ਬਸ ਬੈਠੇ ਰਹੇ ਸੀ ਹਾਂ ਵੇਖਦੇ ਪਏ ਸੀ ਥੋੜਾ ਯੋਗਾ ਚਾਲੂ ਕੀਤਾ ਹੈ ਸਵੇਰੇ ਸਵੇਰੇ ਅਸੀਂ
ਅੱਛਾ ਮੈਂ ਸੋਚ ਰਹੀ ਹਾਂ ਯੋਗਾ ਚਾਲੂ ਕਰਾਂ ਐਕਸਰਸਾਈਜ਼ ਕਰਾਂ ਕੁਛ ਵੇਟ ਬੜਾ ਗੇਨ ਹੋ ਜਾ ਰਿਹਾ
ਹਾਂਜੀ
ਅਤੇ ਪਰ ਕੀ ਕਰੀਏ ਟਾਈਮ ਵੀ ਨ ਦਾ ਲਈ ਤੇ ਕੱਢਣਾ ਹੀ ਪਏਗਾ ਟਾਈਮ
ਹਾਂਜੀ ਸਾਡੇ ਇੱਕ ਰਿਲੇਸ਼ਨ ' ਹੈਗੇ ਨੇ ਮਤਲਬ ਰਿਲੇਟਿਵ ਹੈਗੇ ਨੇ ਤੇ ਉਹਨਾਂ ਨੇ ਤੁਹਾਨੂੰ ਦੱਸਿਆ ਸੀ ਕਿ ਹੈਲੋ ਹੈਲੋ
ਹਾਂਜੀ ਆ ਰਹੀ ਹੈ
ਹਾਂਜੀ ਹਾਂਜੀ
ਅੱਛਾ
ਸਾਡੇ ਰਿਲੇਸ਼ਨ ਚ ਇੱਕ ਹੈਗੇ ਸੀ ਉਹਨਾਂ ਨੇ ਮਤਲਬ ਦੱਸਿਆ ਕਿ ਉਹਨਾਂ ਦੀ ਕਲਾਸਾਂ ਚੱਲਦੀਆਂ ਨੇ ਯੋਗਾ ਦੀਆਂ
ਅੱਛਾ ਫ੍ਰੀ ਕਲਾਸਿਸ ਨੇ ਵਿੱਚ
ਨਹੀਂ ਨਹੀਂ ਪੇੜ ਹੈਗੀਆਂ ਨੇ
ਸਗੀ ਹੈ
ਹਾਂਜੀ ਹਾਂਜੀ ਤੇ ਉਹ ਥੋੜਾ ਜਾਣਕਾਰੀ ਚ ਨੇ ਤੇ ਉਹਨਾਂ ਨੇ ਮਤਲਬ ਘੱਟ ਕਰਤਾ ਪ੍ਰਾਈਜ਼
ਅੱਛਾ ਵਧੀਆ ਜਾਗੇ ਮੈਂ ਵੀ ਸੋਚ ਰਹੀ ਹ ਉਹ ਗ ਕਰਾਂ ਮੈਂ ਇੱਥੇ ਸਾਡੇ ਅੱਛਾ ਚਲੋ ਵਧੀਆ
ਹਾਂ ਹਾਂ
ਤੇ
ਹੋਰ
ਮ ਕੁਛ ਲੱਗਣਾ ਮੈਂ ਵੀ ਉਹੀ ਸੋਚੀਆਂ ਨਹੀਂ ਉਹਗਾ ਸਾਡੀ ਵੀ ਇਸ ਸਕ ਫ੍ਰਰੀ ਕਲਾਸਿਸ ਚੱਲਦੀਆਂ ਨੇ ਪਰ ਹੁਣੁਣ ਬੱਚੇ ਦੁਪਹਿਰਾਂ ਨੂੰ ਸੁਵਾਦ ਹੀਦਾ ਸ਼ਾਮੀ ਉੱਠਦੇ ਨੇ ਫੇਿਰ ਇਹਨਾਂ ਦਾ ਹੋਮਵਰਕ ਕਰਵਾਣਾ ਫੇਿਰ ਝੱਟ ਹਨੇਰਾ ਪੈ ਜਾਂਦਾ ਰਾਤ ਦੀ ਤਿਆਰੀ ਰੋਟੀ ਦੀ ਤੇ ਫੇਿਰ ਉਹੀ ਹੁਣ ਮੈਂ ਮੰਮੀ ਨਾਲ ਕਰ ਰਹੀ ਸੀ ਮੈਂ ਕਿਹਾ ਥੋੜ੍ਹਾ ਟਾਈਮ ਕੱਢ ਕੇ ਨਾ ਬੱਚਿਆਂ ਨੂੰ ਵੀ ਲੈ ਜਾਗੇ ਨਾਲ ੇ ਗਾਰਡਨ ਚ ਖੇਲਣਗੇਏ ਅਸੀ ਅਸੀਂ ਤੁੋਨੂੰ ਅੱਧਾ ਪੌਣਾ ਘੰਟਾ ਯੋਗਾ ਕਰ ਲਾਂਗੇ ਤੇ ਹੁਣੇ ਅਂ ਬੈਠੇ ਹੋਈ ਗੱਲਾਂ ਕਰਢ ਹਾਂ ਬਹੁਤ ਜ਼ਰੂਰੀ ਹੈ ਕਿਉਂਕਿ ਮੰਮੀ ਨੂੰ ਡਾਇਬੀਟੀਜ਼ ਹੈ ਉਹ ਵੀ ਥੋੜਾ ਯੋਗ ਕਰਨਗੇ ਕਿਉਂਕਿ ਹਣ ਕੀ ਥੋੜਾ ਕੰਮ ਕਰ ਾਂ ਵੱਧ ਗਿਆ ਅਸੀਂ ਸ਼ਿਫਟਿੰਗ ਕੀਤੀ ਦੂਜੀ ਜਗ੍ਹਾ ਤੇ ਕੰਮ ਵੱਧ ਧ ਮੈਂ ਕਿਹਾਥੋੜੀ ਯੋਗਾ ਕਰਾਂਗੇ ਨਾ ਥੋੜਾ ਰਿਲੈਕਸ ਵੀ ਮਿਲੇਗਾ ਤੇ ਮੰਮੀ ਨੂੰ ਡਾਇਬਿਟੀਜ਼ ਉਹਨਾ ਨੂੰ ਵੀ ਥੋੜਾ ਉਹ ਸਾਰੀ ਬਿਮਾਰੀਆਂ ਦਾ ਕਰਾਂਦੇ ਨਾ ਅਲੱਗ ਅਲੱਗ ਯੋਗਾ ਦੇ ਸਟੈਪਸ ਤੇ ਹਾਂ ਉਹ ਅਲੱਗ ਅਲੱਗ ਡਾਇਬਟੀ ਵਾਲੇ ਵੀ ਆਉਂਦੇ ਨੇ ਔਰ ਜਿਨ੍ਹਾਂ ਨੂੰ ਕੋਲਸ੍ਰੋਲ ਦੀ ਪ੍ਰੋਬਲਮ ਹੁੰਦੀ ਉਹ ਵੀ ਆਉਂਦੇ ਨੇ ਅੱਧਰ ਫ੍ਰਰੀ ਕਲਾਸਿਸ ਲੱਗਦੀਆਂ ਉਹੀ ਮ ਕਹਿ ਰਹੇ ਸੀ ਅਸੀਂ ਚਲੇ ਜਾਵਾਂਗੇ ਨਾਲ ਹੀ ਬੱਚਿਆਂ ਦਾ ਗਾਰਡਨ ਬੱਚੇ ਗਾਰਡਨ ਚ ਖੇਲਣਗੇ ਤੇ ਅਸੀਂ ਆਪਣਾ ਯੋਗਾ ਕਰ ਲਾਂਗੇ
ਬੱਚੇ ਵੀ ਇਹ ਜਿਹੜਾ ਮਤਲਬ ਸਾਨੂੰ ਸਿਖਾਉਣਾ ਚਾਹੀਦਾ ਬੱਚਿਆਂ ਨੂੰ ਵੀ ਆਪਣਾ ਮਤਲਬ ਬੱਚੇ ਵੀ ਸਿੱਖਣ ਨਵੀਂਨ ਚੀਜ਼ਾਂ ਯੋਗਾ ਕਰਾਂਗੇ ਥੋੜੀ ਜਿਹੀ ਮਤਲਬ ਸਾਡੇ ਵੱਖਣ ਦੇਖ ਕੇ ਕਰਾਂਗੇ
ਹਾਂ ਸਹੀ ਗੱਲ ਹੈ ਬੱਚੇ ਵੀ ਸਾਡੇ ਦੇਖਣਗੇ
ਸਟਾਰਟਿੰਗ ਚ ਸਟਾਰਟਿੰਗ ਸਟਾਰਟਿੰਗ ਤੋਂ ਅਸੀਂ ਉਹ ਚੀਜ਼ ਦਿਖਾਵਾਂਗੇ ਤੇ ਉਹਨਾਂ ਨੂੰ ਆਦਤ ਪਏਗੀ
ਹਾਂ ਸਹੀ ਗੱਲ ਹੈ ਸਾਨੂੰ ਦੇਖ ਕੇ ਹੀ ਜਾਣਗੇ ਕੁਛ ਨਾ ਕੁਛ ਅਸੀਂ ਬਹਿ ਕੇ ਕਰਾਂਗੇ ਉਹਨਾਂ ਨੂੰ ਇੰਟਰਸਟ ਚਾਹੇ ਕਰਦੇ ਪਏ ਨੇ ਸਡ
ਹਾਂਜੀ ਸਾਡੇ ਇੱਥੇ ਦੇ ਮਤਲਬ ਲੱਗਦੇ ਤੇ ਨੇ ਸਾਡੇ ਇੱਥੇ ਕੈਂਪ ਲੱਗਦੇ ਨੇ ਕਈ ਵਾਰ ਜੈਸੇ ਯੋਗਾ ਡੇ ਹੋ ਗਿਆ ਹੋਰ ਯੋਗਾ ਵੀਕ ਹੁੰਦਾ ਪੂਰਾ ਹੋਰ ਤੇ ਪੂਰੇ ਕੈਂਪ ਲੱਗਦੇ ਨੇ ਸਾਰੇ ਲੋਕੀ ਜਿਹੜੇ ਨੇ ਮਤਲਬ ਪਾਰਕ ਗਾਰਡਨ ਚ ਜਾ ਕੇ ਇਕੱਠੇ ਹੋ ਕੇ ਸਭ ਯੋਗਾ ਕਰਦੇ ਨੇ ਨਾਲ
ਨਹੀਂ ਅੰਦਰ ਸਾਡੇ ਕੀ ਸੁਸਾਇਟੀ ਦੀ ਕੋਈ ਟੀਚਰ ਤੇ ਸਾਰੀ ਲੇਡੀਜ਼ ਉਹਨਾਂ ਦੇ ਬਲੋਕ ਦੀਆਂ ਨੇ ਕੁਛ, ਇੱਕ -ਦੋ ਸਾਡੇ ਬਲੋਕ ਦੀਆਂ ਅਸੀਂ ਕੁਛ ਕੀ ਹੈ ਸੁਸਾਇਟੀ ਚ ਨਵੇਂ ਹਾਂ ਸਾਨੂੰ ਹਲੇ ਇੰਨੀ ਨੌਲੇਜ ਨਹੀਂ ਹੈ। ਹੁਣ ਰੈਗੂਲਰ ਆਉਣ -ਜਾਣ ਹੋਏਗਾ ਤਾਂ ਹੀ ਲੋਕ ਆਪਾਂ ਨਾਲ ਜਾਣ -ਪਛਾਣ ਹੋਏਗੀ। ਹੋਰ ਸਰਕਲ ਵੱਧੇਗਾ ਕੁਛ ਅੱਛੀਆਂ ਚੀਜ਼ਾਂ ਸਿੱਖ ਲਵਾਂਗੇ, ਹੋਰ ਕੀ -ਕੀ ਐਕਟੀਵਿਟੀ ਹੁੰਦੀਆਂ ਨੇ ਸਾਈਡ ਚ ਸਾਨੂੰ ਵੀ ਪਤਾ ਲੱਗੇਗਾ।
ਹਾਂਜੀ- ਹਾਂਜੀ ਸਹੀ ਗੱਲ ਹੈ।
ਹਮ ਮੈਂ ਵੀ ਕਹਿ ਰਹੀ ਹਾ ਮੈਂ ਜਾਵਾਂ, ਥੋੜੀ ਯੋਗਾ ਕਰਾਂ ਨਾਲ ਥੋੜੀ ਐਕਸਰਸਾਈਜ਼ ਕਰਾਂ। ਰ ਐਕਸਰਸਾਈਜ਼ ਵਾਲੀਆਂ ਵੀ ਮਸ਼ੀਨਾਂ ਲਗਾਈਆਂ ਦੀਆਂ ਨੇ ਬਈ ਨਾਲ ਹੀ ਨਾਲ ਕਰ ਲੈ, ਹਾਂ। ਤੇ ਕਿਉਂਕਿ ਭੱਜ- ਦੌੜ ਇੰਨੀ ਹੋਗੀ ਏ ਡਾਇਟ ਕੁਛ ਵੀ ਮਿਲਦਾ ਸੀ- ਖਾ ਲਈਦਾ ਸੀ ਤੇ ਹੁਣ ਵੇਟ ਗੇਨ ਬਹੁਤ ਹੋ ਗਿਆ ਹੈ। ਤੇ ਡਾਇਟ ਵੱਲ ਧਿਆਨ ਨੀ ਦਿੱਤਾ ਗਿਆ ਹਾਂ ਉਹ ਵੀ ਗੱਲ ਸਹੀ ਹੈ। ਕੋਈ ਚੀਜ਼ ਅੱਛੀ ਨੀ ਆ ਰਹੀ।ਫਰੂਟ ਖਾਲੋ ਉਹ ਉਹਨਾਂ ਚ ਵੀ ਇੰਜੈਕਸ਼ਨ ਨਾਲ ਪਕਾਏ ਦੇ ਨੇ ਸਬਜ਼ੀਆਂ ਖਾ ਲੋ ਉਹ ਵੀ ਐਵੇਂ ਪਕਾਈਆ ਦੀਆਂ ਨੇ ਦਾਲਾਂ ਵੀ ਪੋਲਿਸ਼ ਵਾਲੀਆਂ ਦਾਲਾਂ
ਹਾਂਜੀ -ਹਾਂਜੀ।
ਤੇ
ਤਾਂ ਹੀ ਤੇ ਮਤਲਬ ਬਹੁਤ ਜ਼ਰੂਰੀ ਹੋ ਗਿਆ ਹੈ ਸਾਨੂੰ ਫਿਟ ਰਹਿਣਾ ਮਤਲਬ
ਹਾਂ, ਬਸ ਇਹ ਯੋਗਾ ਕਰ ਲੀਤ ਸਹੀ ਗੱਲ ਏ, ਪਰ ਇਹ ਨਾ ਸਾਨੂੰ ਖੁਦ ਲਈ ਟਾਈਮ ਕੱਢਣਾ ਪਏਗਾ।
ਹਾਂ, ਥੋੜਾ ਟਾਈਮ ਮੈਨੇਜਮੈਂਟ ਕਰਨਾ
ਹਾਂ, ਸਹੀ ਗੱਲ ਹੈ। ਦੇਖਦੇ ਹਾਂ ਕੱਲ ਤੋਂ ਸਟਾਰਟ ਕਰਾਂਗੇ ਅੱਜ ਹਿੰਮਤ ਨੀ ਪੈ ਰਹੀ ਹੋ। ਫੇਰ ਚਲੇ ਜਾਈਏ। ਕੱਲ ਮੈਂ ਮੰਮੀ ਨੂੰ ਕਿਹਾ ਕੱਲ ਚਲਦੇ ਹਾਂ ਨਾਲ ਬੱਚਿਆਂ ਨੂੰ ਵੀ ਸ਼ਾਮੀ ਲੈ ਜਾਗੇ।
ਹਾਂਜੀ- ਹਾਂਜੀ, ਵਧੀਆ ਹੈ ਸਭ ਕਰੋ ਇੱਕ ਨਾਲ
ਹਾਂ, ਨਾਲੇ ਅਸੀਂ ਜਾਵਾਂਗੇ ਨਾਲ, ਨਾਲ ਦੇ ਨੇਬਰਸ ਵੀ ਨੇ, ਉਹਨਾਂ ਨੂੰ ਵੀ ਲੈ ਜਾਵਾਂਗੇ, ਆਂਟੀ ਨੂੰ। ਉਹ ਵੀ ਕਹਿ ਰਹੇ ਸੀ। ਤੁਸੀਂ ਜਾਓਗੇ ਫੇਰ ਮੈਂ ਵੀ ਚਲੀ ਜਾਵਾਗੀ ਤੁਹਾਡੇ ਨਾਲ
ਅੱਛਾ -ਅੱਛਾ।
ਹਾਂ! ਹੋਰ, ਕੀ ਕਹਿੰਦੇ ਨੇ ਬੱਚਿਆਂ ਨੂੰ ਵੀ ਇੱਕ ਟੀਚਰ ਆਉਂਦਾ ਹੈ। ਬੱਚਿਆਂ ਨੂੰ ਵੀ ਖਿਡਾਦਾ ਹੈ ਗਾਰਡਨ 'ਚ। ਉਹ ਬੱਚਿਆਂ ਦੀ ਹੁੰਦੀ ਨਾ ਪਲੇ ਐਕਟੀਵਿਟੀਜ਼ ਪਤਾ ਨਈ ਕਿਵੇਂ ਉਹ ਕ੍ਰਿਕਟ ਹੋਕੀ ਇਹ ਸਭ ਸਿਖਾਉਂਦੇ ਨੇ
ਮਤਲਬ ਹਾਂ ਇਹ ਵੀ ਹੈ ਗੇਮਸ ਐਕਟੀਵਿਟੀਜ਼ ਵੀ ਬਹੁਤ ਜ਼ਰੂਰੀਆਂ ਨੇ
ਹਾਂ ਬੱਚਿਆਂ ਵਾਸਤੇ ਵੀ ਜ਼ਰੂਰੀ ਹੈ। ਤੇ ਹੁਣ ਦੇਖਦੇ ਹਾਂ ਕੁਛ ਟਾਈਮ ਕੱਢਣਾ ਬਹੁਤ ਜ਼ਰੂਰੀ ਹੈ। ਤੇ ਮੰਮੀ ਨੂੰ ਤੇ ਮੈਂ ਕਿਹਾ ਹੀ ਸੀ, ਮੈਂ ਕਿਹਾ ਤੁਸੀਂ ਤੇ ਚਲੇ ਹੀ ਜਾਣਾ। ਕਿਉਂਕਿ ਮੰਮੀ ਵਾਸਤੇ ਤੇ ਬਹੁਤ ਜਰੂਰੀ ਹੋ ਗਿਆ ਹੈ। ਤੇ ਕੁੱਛ ਕੀ ਪ੍ਰੈਸ਼ਰ ਘਰ ਦੇ ਕੰਮਾਂ ਦਾ
ਹਾਂਜੀ, ਉਹ ਥੋੜਾ ਰਿਲੈਕਸ ਹੋ ਜਾਂਦਾ ਹੈ।
ਥੋੜਾ ਕਿ ਆਪਣਾ ਮਾਈੰਡ ਰਿਲੈਕਸ ਹੋ ਜਾਏਗਾ ਥੋੜਾ। ਫਰੀਲੀ ਜਾ ਕੇ ਆਪਣਾ ਕਰਨਗੇ ਫਲੀ ਯੋਗਾ ਐਕਸਰਸਜ਼ ਵੀ ਨੀ ਕਰਾਂਗੇ ਥੋੜਾ ਮੰਡਿਲੈਕਸ ਕਰਨ ਗਾਰਡਨ ਚ ਵੀ ਚਲੇ ਜਾਣਗੇ ਗਰੀੀਨਰੀ ਹੁੰਦੀ ਹਾਂ ਠੰਡੀ ਹਵਾ ਹੁੰਦੀ ਹੈ ਸ਼ਾਮ ਵੇਲੇ ਥੋੜੀ ਗਰੀਨਰੀ ਮੈਂ ਕਿਹਾ ਥੋੜਾ ਤੁਰਲਾ ਨਾਲ ਅ ਉ ਤੇ ਅਹ ਗ੍ਰਸ ਤੇ ਤੇ ਉਹਨਾ ਨੂੰ ਥੋੜਾ ਅੱਛਾ ਫੀਲ ਹੋਏਗਾ
ਹਾਂਜੀ ਹਾਂਜੀ
ਦੇ ਹਾਂ ਕੱਲ ਤੋਂ ਸਟਾਰਟ ਕਰਾਂਗੇ ਨਹੀਂ ਕੱਲ ਮੈਂ ਨਹੀਂੀ ਜਾ ਪਾਈ ਉਹਨਾਂ ਨੂੰ ਤੇ ਭੇਜ ਹੀ ਦੇਵਾਂਗੀ
ਹਾਂ ਬਹੁਤ ਜ਼ਰੂਰੀ ਹੈ ਮਤਲਬ ਬਹੁਤ ਅੱਛਾ ਲੱਗਦਾ ਹੈ ਮੈਂ ਵੀ ਕੁਛ ਟਾਈਮ ਤੋਂ ਕਰ ਰਿਹਾ ਹਫ਼ਤੇ ਦੋ ਹਫ਼ਤੇ ਹੋ ਗਏ ਨੇ
ਅੱਛਾ ਮੈਂ ਜਾਦੀ ਤਾਂ ਸੀ ਅੱਛਾ ਚਲੋ ਵਧੀਆ ਥੋੜਾ ਨਾਲ ਨਾਲ ਡਾਇਟ ਦਾ ਵੀ ਸਾਨੂੰ ਰੱਖਣਾ ਪਏ ਨਾ
ਹਾਂ ਡਾਇਟ ਤਾਂ ਬਹੁਤ ਜ਼ਰੂਰੀ
ਨਾ ਇਹਦੇ ਨਾਲ ਡਾਇਟ ਬਹੁਤ ਜ਼ਰੂਰੀ ਹੈ ਕਿ ਆਪਣਾ ਹੈਲਦੀ ਖਾਈਏ ਰ ਟਾਈਮ ਟੂ ਟਮ ਖਾਈਏ ਓਵਰ ਟਿੰਗ
ਹਾਂ ਸਹੀ ਗੱਲ ਹੈ
ਇਹ ਸਭ ਚੀਜ਼ਾਂ ਵੀ ਸਾਨੂੰ ਧਿਆਨ ਦੇਣਾ ਪਏਗਾ ਤੇ ਉਹੀ ਮੈਂ ਕਹਿ ਰਹੀ ਸੀ ਥੋੜਾ ਸਾਨੂੰ ਖਾਣ ਦਾ ਵੀ ਸਾਨੂੰ ਸਿਸਟਮ ਨਾਲ ਚੱਲਣਾ ਪਏਗਾ ਅਸੀਂ ਕੀ ਕੋਈ ਵੀ ਟਾਈਮ ਕੁਛ ਵੀ ਖਾ ਲੈਂਦੇ ਹਾਂ ਸ਼ਾਮੀ ਆ ਗਏ ਚਾਹ ਸਮੋਸੇ ਖਾ ਲਤੇ ਸਵੇਰੇ ਭਠੂਰੇ ਚਲੇ ਹਾਲੀ ਤੇ ਇਹ ਸਭ ਚੀਜ਼ਾਂ ਸਾਨੂੰ ਸਕਿਪ ਕਰਨੀਆਂ ਪੈਣਗੀਆਂ ਥੋੜਾ ਹੈਲਦੀ ਖਚੜੀ, ਓਟਸ, ਦਲੀਆ ਇਹ ਸਭ ਡਾਇਟ ਚ ਲੈਣਾ ਪਏਗਾ ਮੀਲ
ਨਾਲ ਇੱਕ ਨਾ ਮੈਂ ਤੁਹਾਨੂੰ ਦੱਸਾਂ ਡਾਇਟ ਵਾਸਤੇ ਬਹੁਤ ਅੱਛਾ ਫੂਡ ਹੈਗਾ ਉਹਨੂੰ ਮੋਰਿੰਗਾ ਮਤਲਬ ਪਾਊਡਰ ਹੁੰਦਾ ਹੈ
ਮੋਰਿੰਗਾ ਸੁਣਿਆ ਹੋਇਆ ਨਾਮ
ਹਾਂਜੀ ਉਹ ਤੇ ਮਤਲਬ ਓਨਲਾਈਨ ਮਿਲ ਜਾੇਗਾ ਤੁਹਾਨੂੰ ਲੀਵ ਦਾ ਬਣਿਆ ਹੁੰਦਾ ਹੈ ਪਲਾਂਟ ਦੀ ਤੇ ਉਹਦੇ ਚ ਕੀ ਹੈ ਮਤਲਬ ਦੁਨੀਆਂ ਦਾ ਸਬ ਸੁਪਰ ਫੂਡ ਕਹਿੰਦੇ ਨੇ ਉਹਨੂੰ ਪ੍ਰੋਟੀਨ ਦਾ ਹੁੰਦਾ ਮਤਲਬ ਪ੍ਰੋਟੀਨ ਬਹੁਤ ਹੁੰਦਾ ਹੈ
ਅੱਛਾ
ਤੇ ਤੁਸੀਂ ਉਹ ਮੰਗਵਾ ਕੇ ਕੇ ਦੇਖਣਾ ਉਹ ਖਾ ਕੇ ਉਹਨੂੰ ਸਵੇਰੇ ਇੱਕ ਚਮਚ ਪਾਣੀ ਚ ਘੋਲ ਕੇ ਪੀਣਾ ਹੁੰਦਾ ਤੇ ਵੇਖੋ ਫੇਿਰ ਤੁਸੀਂ ਉਹਨੂੰ ਡਾਇਟ ਪੂਰੀ ਹੋ ਜਾਏਗੀ ਨਹੀਂ ਨੋਰਮਲ ਲੈ ਲਓ ਹਜੇ ਗਰਮੀਆਂ ਚੱਲ ਰਹੀਆਂ ਨਾ
ਅੱਛਾ ਅੱਛਾ
ਹਾਂਜੀ ਉਹਦੇ ਨਾਲ ਕੀ ਪ੍ਰੋਟੀਨ ਸਾਡਾ ਪੂਰਾ ਹੋ ਜਾਂਦਾ ਹੈ ਅਲੱਗ ਅਲੱਗ ਨਿਊਟਰੀਟ ਕਾਰਬੋਹਾਈਡਰੇਟ
ਸੁਣਿਆ ਹੋ ਡਾਇਟ ਥੋੜਾ ਵੇਟ ਲੂ ਹੈਲਪ ਕਰਦਾ ਹੈ
ਵਿਗੜਦਾ ਹੈ ਉਹਮੇਗਾਥ ਫੈਸਿਡ ਹੁੰਦੇ ਨੇ
ਅੱਛਾ ਅੱਛਾ ਕੋਈ ਨਹੀਂ ਮੈਂ ਟਰਾਈ ਕਰਾਂਗੀ ਤੁਸੀਂ ਮੈਨੂੰ ਸੈਂਡ ਕਰਨਾ ਪਿਕਚਰ
ਹਾਂਜੀ ਹਾਂਜੀ ਮੈਂ ਤੁਹਾਨੂੰ ਲਿੰਕ ਭੇਜਦਾ ਹਾਂ ਉਹਦਾ ਬਹੁਤ ਫ਼ਾਇਦਾ ਹੋਇਆ ਅਸੀਂ ਲੈ ਰਹੇ ਮੈਂ ਵੀ ਮੰਗਵਾਆ ਸੀ ਮੰਮੀ ਪਾਪਾ ਵਾਸਤੇ ਉਹਨਾਂ ਨੂੰ ਵੀ ਬਹੁਤ ਅੱਛਾ ਲੱਗਿਆ ਡਾਇਟ ਦਾ ਸ਼ੂਗਰ ਲੈਵਲ ਵੀ ਬਹੁਤ ਸਹੀ ਰਿਹਾ ਉਹਦੇ ਚ
ਅੱਛਾ ਤੇ ਸ਼ੂਗਰ ਵਾਲੇ ਪੇਸ਼ੈਂਟ ਵੀ ਲੈ ਸਕਦੇ ਨੇ ਮੰਮੀ ਨੂੰ ਮੈਂ ਕਿਹਾ ਮੰਮੀ ਨੂੰ ਵੀ ਟਰਾਈ ਕਰਾਵਾਂ ਦੋਨੋ ਤੇ ਦੋਨੋ ਹੀ ਪੀਲੀ ਹੈ ਇੱਕ ਦਿਨ ਬਾਂੇ ਮੂਸਰਾ ਵੀ ਪੀ ਲੈਂਦਾ ਹੈ
ਹਾਂਜੀ ਬਹੁਤ ਵਧੀਆ ਲੱਗਿਆ ਗੱਲ ਕਰਕੇ ਤੁਹਾਡੇ ਨਾਲ
ਹਾਂ ਹ ਹਾਂ ਚਲੋ ਕਰਿਆ ਜੇ ਫੋਨ ਫਿਰ ਓਕੇ ਓਕੇ ਜੀ ਸਤਿ ਸ਼੍ਰੀ ਅਕਾਲ